ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ ਕੀ ਹਾਲ ਏ?
ਠੀਕ ਹੈ, ਠੀਕ ਹੈ ਤੁਸੀਂ ਦੱਸੋ?
ਹਾਂਜੀ ਅਸੀਂ ਵੀ ਵਧੀਆ।
ਓਕੇ- ਓਕੇ ਵਧੀਆ ਹੀ ਚਾਹੀਦਾ। ਹੋਰ ਖਾ ਲਿਆ ਰੋਟੀ ਪਾਣੀ?
ਹਾਂਜੀ- ਹਾਂਜੀ ਹੋਰ ਖਾ- ਪੀ ਕੇ ਫ੍ਰਰੀ ਹੋ ਗਏ। ਤਾਂਦੀ ਤੁਹਾਨੂੰ ਕੋਲ ਕੀਤੀ ਹੈ।
ਓਕੇ- ਓਕੇ ਚਲੋ ਵਧੀਆ।
ਹੋਰ, ਮੈਂ ਤੁਹਾਡਾ ਸੂਟ ਦੇਖਿਆ ਦੇਖਿਆ ਸੀ ਜਦੋਂ ਤੁਹਾਡੇ ਘਰ ਆਏ ਸੀ। ਪਰਪਲ ਕਲਰ ਦਾ ਪਾਇਆ ਤਾਂ ਸੀ, ਤੁਸੀਂ।
ਹਾਂਜੀ- ਹਾਂਜੀ ਲਾਈਟ ਪਰਪਲ ਜਿਹਾ ਸੀਗਾ।
ਹਾਂ, ਉਹ ਕੱਪੜਾ ਵੀ ਬੜਾ ਵਧੀਆ ਲੱਗਿਆ ਮੈਨੂੰ। ਪ ਪਾਰਟੀ ਵੇਅਰ ਕੱਪੜਾ ਲੱਗਿਆ ਮੈਨੂੰ।
ਹਾਂਜੀ- ਹਾਂਜੀ ਉਹ ਵਧੀਆ ਕੱਪੜਾ ਮਤਲਬ ਫੀਲ ਵੀ ਨਹੀਂ ਹੁੰਦਾ। ਇੰਨਾ ਪਾਇਆ ਚੁੱਭਦਾ ਵੀ ਨਹੀਂ ਹੈਗਾ।
ਹਾਂ, ਫੈਬਰਿਕ ਵਧੀਆ ਸੀ। ਮਤਲਬ ਓਦਾਂ ਵੀ ਹਲਕਾ- ਫੁਲਕਾ। ਸੀ, ਔਰ ਦੇਖਣ ਚ ਵੀ ਇੰਝ ਸੀ, ਕਿ ਜਿਵੇਂ ਪਾਰਟੀ ਵੇਅਰ ਹੁੰਦਾ ਹੈ।
ਹਾਂਜੀ- ਹਾਂਜੀ ਉਹ ਵੀ ਮੈਰਿਜ ਤੇ, ਸਵਾਇਆ ਸੀਗਾ ਦੀਦੀ ਦੀ। ਤੇ ਫੇਰ ਉਹ ਪਾਇਆ ਹੀ ਨਹੀਂ। ਮੰਮਾ ਕਹਿੰਦੇ ਚਲੋ
ਅੱਛਾ- ਅੱਛਾ ਵੱਡੀ ਦੀਦੀ ਦੀ ਤਾਂ ਓ ਉਹ ਜਿਹੜੀ ਛੋਟੇ ਵਾਲੀ ਦੀਦੀ ਉਹਦੀ।
ਨਹੀਂ- ਨਹੀਂ ਜਿਹੜੇ ਸਾਡੇ ਚਾਚੀ ਦੇ ਲੜਕੀ। ਕਿ ਸੀ ਨਾ ਕਜ਼ਨ ਉਹਨਾਂ ਦੀ ਮੈਰਿਜ ਸੀ। ਹਾਂਜੀ- ਹਾਂਜੀ ਉੱਥੇ ਸਵਾਇਆ ਸੀ।
ਠੀਕ ਹੈ। ਹਾਂ ਸੋਹਣਾ ਲੱਗਦਾ ਪਿਆ ਸੀ। ਅੱਛਾ- ਅੱਛਾ। ਤੇ ਫੈਬਰਿਕ ਆਪਣੇ ਇੱਥੋਂ ਹੀ, ਹੁਸ਼ਿਆਰਪੁਰੋਂ ਹੀ ਤੁਸੀਂ ਲਿਆ ਸੀ।
ਹਾਂਜੀ- ਹਾਂਜੀ ਇੱਥੋਂ ਹੀ ਲਿਆ ਸੀ। ਸੀਗਾ ਦੋ ਸੌ ਰੁਪਏ ਮੀਟਰ ਸੀਗਾ, ਇਹ।
ਅੱਛਾ- ਅੱਛਾ ਹਾਂ, ਕਲਰ ਬੜਾ ਪਿਆਰਾ ਸੀ ਨਾ, ਉਹ ਪਰਪਲ।
ਹਾਂਜੀ- ਹਾਂਜੀ।
ਡਾਰਕ, ਡਾਰਕ ਮੂਵ ਜਿਹਾ ਕਲਰ ਸੀ ਨਾ। ਬੜਾ ਵਧੀਆ ਕਲਰ ਲੱਗਦਾ ਪਇਆ ਸੀ।
ਹਾਂਜੀ- ਹਾਂਜੀ।
ਤੇ ਚੁੰਨੀ ਫੇਰ ਆਪ ਡਿਜ਼ਾਇਨ ਕੀਤੀ ਸੀ ਨਾਲ।
ਚੁੰਨੀ ਲਾ ਨਾਲ ਲਈ ਸੀਗੀ, ਆਪ ਹੀ ਮੈਚ।
ਅੱਛਾ- ਅੱਛਾ ਆਹ ਅਲੱਗ ਕਰਕੇ ਲਈ ਸੀ।
ਹਾਂਜੀ- ਹਾਂਜੀ।
ਆਂ ਨਹੀਂ ਵੈਸੇ ਮੈਂ ਵੇਖਿਆ, ਤੁਹਾਡੇ ਉੱਧਰ ਕੱਪੜਾ ਬੜਾ ਵਧੀਆ ਏ। ਜੋ ਵੀ ਇਹ ਸੂਟ ਸੂਟ ਪੰਜਾਬੀ ਸੂਟ ਲੈਣੇ ਹੋਣ ਬਹੁਤ ਸੋਹਣੇ ਸੋਹਣੇ ਆ।
ਹਾਂਜੀ ਇਹ ਤੇ ਸਭ ਤੋਂ ਪਹਿਲਾਂ ਫੈਸ਼ਨ ਤਾਂ ਇੱਧਰ ਆਉਂਦਾ ਜੇ ਨਵਾਂ ਕੱਪੜਾ ਆਉਣਾ ਹੋਵੇ ਨਾ ਕੋਈ।
ਹਾਂ, ਸਹੀ ਗੱਲ ਹੈ ਬਿਲਕੁਲ।
ਜੀ।
ਉਹ ਵੀ ਤੁਹਾਡੇ ਜਿਹੜਾ ਹੁਸ਼ਿਆਰ। ਔਰ ਸਿਟੀ ਹੈ ਨਾ ਬਹੁਤ ਵੱਡੀ ਏ, ਮਤਲਬ ਪੰਜਾਬ ਦੇ ਉਹਦੇ ਨਾਲ ਤੇ ਵੈਸੇ ਵੀ। ਕੱਪੜਾ ਬਹੁਤ ਵਧੀਆ ਸੀ ਤੁਹਾਡੇ ਉੱਧਰੋਂ ਇੱਕ ਵਾਰੀ ਆਏ ਸਾਂ ਪਹਿਲੇ ਵੀ ਦੋ ਸਾਲ ਹੋਏ ਆ। ਤੇ ਅਸੀਂ ਤੁਹਾਡੇ ਉੱਧਰੋਂ ਗਰਮੀਆਂ ਵਾਲੇ ਸੂਟ ਲਿਆਏ ਸੀ ਉਹ ਵੀ ਸੂਟ। ਸਾਡੇ ਬੜੇ ਅਲੱਗ ਜਿਹੇ ਆ ਮਤਲਬ ਉਹ ਸਾਨੂੰ ਏਦਾਂ ਦੀ ਵਰਾਇਟੀ ਇੱਥੇ ਨੀ ਮਿਲੀ।
ਠੀਕ ਹੈ ਠੀਕ ਹੈ, ਹਾਂਜੀ ਉਹ ਵਧੀਆ ਆ ਦਾ ਸਾਡੇ ਇੱਧਰ ਦੁਕਾਨ ਆ ਇੱਕ ਮਤਲਬ ਸ਼ੋਪ। ਪਰ ਸਾਡੇ ਆਪਣੀ।
ਜਾਂਦੇ ਈ ਆ ਓਨਾਂ ਦੇ ਸੇਲ ਲੱਗਦੀ ਮਈ ਜੂਨ 'ਚ ਮਤਲਬ ਬਹੁਤ ਵਧੀਆ- ਵਧੀਆ ਸੂਟ ਹੁੰਦੇ ਇੰਨਾ ਰਸ਼ ਹੁੰਦਾ ਨਾ ਮਤਲਬ ਪਿੰਡ ਦੀਆਂ ਜਨਾਨੀਆਂ, ਬਹੁਤ ਦੂਰੋਂ-ਦੂਰੋਂ ਸ਼ਹਿਰ ਦੀਆਂ ਜਨਾਨੀਆਂ ਆਦੀਆਂ ਹੈ, ਮਤਲਬ
ਸਹੀ ਗੱਲ ਹੈ ਹਾਂ ਅਸੀ ਹੁਣ ਵੀ ਪਿੱਛੇ ਜਦੋ ਚੱਕਰ ਲਗਾਇਆ ਸੀ ਤੁਹਾਡੇ ਇੱਧਰ ਤੇ ਅਸੀ ਤਾਂ ਵੀ ਲੈ ਕੇ ਕੇ ਆਏ ਆ, ਸਾਡੇ ਉਹ ਵੀ ਸੂਟ ਸਭ ਨੇ ਪਸੰਦ ਕੀਤੇ ਆ ਕਿ ਬੜੇ ਵਧੀਆ ਨੇ। ਬਈ ਜੈਨੂਅਲ ਹਾਂ ਪ੍ਰਾਈਜ਼ ਏ ਰੇਟ ਵੀ ਕੋਈ ਜ਼ਿਆਦਾ ਨਹੀ ਹੈ।
ਹਾਂਜੀ- ਹਾਂਜੀ ਸਾਢੇ ਤਿੰਨ ਸੋ ਏਦਾਂ ਮਤਲਬ ਸਟਾਰਟਿੰਗ ਰੇਂਜ ਆ।
ਹਾਂ ਨਹੀ ਸਾਡਾ ਤੇ ਚਲੋ ਰੇਂਜ ਥੋੜ੍ਹੀ ਅੱਛੀ ਸੀ ਸਾਡਾ ਵੀ ਮਤਲਬ ਕੋਟਨ ਦਾ ਸੂਟ ਸੀ ਆ ਮਤਲਬ। ਕਹਿਲੋ ਕਿ ਕੈਜੂਵਲ ਇੱਧਰ ਉਧਰ ਪਾਣਾ ਹੋਏ ਤੇ। ਸਹੀ ਸੀ ਵਧੀਆ ਸੀ ਸੂਟ ਨਾ ਸਾਡਾ ਉਹ ਥੋੜਾ ਜਿਹਾ ਉਹਦੇ ਤੇ। ਲੈਸ ਵਰਕ ਆਪ ਕਰ ਲਿਆ ਨਾ। ਕਿਉਂਕਿ ਮੈਂ ਸਟਿਚ ਤੇ ਆਪਣੇ ਆਪ ਹੀ ਕਰ ਲੈਂਦੀ ਹਾਂ ਤੇ ਲੈਸ ਵਰਕ ਕੀਤਾ ਨਾ ਉਹਦੇ। ਤੇ ਮੈਚਿੰਗ ਕਰਕੇ ਤੇ ਬੜਾ ਵਧੀਆ ਸੂਟ।
ਅੱਛਾ ਅੱਛਾ। ਹਾਂਜੀ ਹਾਂਜੀ, ਉਹ ਹੋ ਜਾਂਦਾ ਵਧੀਆ ਹੋ ਜਾਂਦਾ ਤੁਸੀਂ ਲੈਸ ਲਗਾ ਲਓ। ਪਰ ਨਾ ਅੱਜ ਕੱਲ ਤਾਂ ਚੱਲੀਆਂ ਹੀ ਆ ਲੰਬੀਆਂ ਲੰਬੀਆਂ ਲੈਸਾਂ ਕਰਕੇ ਲਗਾ ਲੋ।
ਹੂੰ, ਕਲਰ ਵੀ ਬੜਾ ਸੋਹਣਾ ਸੀ ਮੇਰਾ ਡਾਰਕ ਯਲੋ ਜਿਵੇਂ ਮੈਂਗੋ। ਕਲਰ ਹੁੰਦਾ ਨਾ ਏਦਾਂ ਦਾ ਕਲਰ ਸੀ ਸੂਟ ਬਹੁਤ ਸੋਹਣਾ ਬਣਿਆ ਮੇਰਾ ਉਹ ਸਭ ਨੇ ਪੁੱਛਿਆ ਮੇਰਾ। ਉਹ ਸੂਟ ਤੇ ਮੈਂ। ਕਿ ਹੋਰ ਮੈਂ ਸਗੋਂ ਮੈਂ ਕਿਆ ਆਪਣੇ ਸ਼ਹਿਰ ਦਾ ਨੀ ਹੈਗਾ, ਕਿ ਅਸੀਂ ਹੁਸ਼ਿਆਰ ਘੁੰਮਣ ਗਏ ਸੀ, ਤੇ ਅਸੀ ਓਥੋਂ ਲੈ ਕੇ ਆਏ ਸੀ।
ਪਹੀਲੇ ਵਾਲਾ ਸੀ।
ਅੱਛਾ-ਅੱਛਾ, ਚਲੋ ਠੀਕ ਹੈ, ਪਾ ਕੇ ਆਵਾਂਗੀ।
ਹਾਂਜੀ-ਹਾਂਜੀ, ਦੇਖੁੰਗੀ ਮੈਂ ਵੀ ਸੋਹਨਾ ਲ, ਵੈਸੇ ਤਾਂ ਸੋਹਨਾ ਹੀ ਬਣਿਆ ਹੋਣਾ।
ਤੇ ਦੀਦੀ ਵੀ ਆਏ, ਜਦੋ ਮੇਰੇ ਨਾਲ ਦੀਦੀ ਵੀ ਤੇ ਆਏ ਸੀ, ਦੀਦੀ ਤੇ ਸਗੋ ਮੈ ਤੇ ਸਗੋ ਘੱਟ ਠੀਕ ਇਥ ਸੇਲ ਕੀਤੇ ਇਨੇ ਨੀ ਲਏ ਪਰਚੇਜ ਕੀਤੇ ਸੋਰੀ ਤੇ ਪਰ ਦੀਦੀ ਨੇ ਤੇ ਬਹੁਤ ਜਿਆਦਾ ਲਏ ਉਹਨਾਂ ਨੇ ਤੇ ਤਿੰਨ ਚਾਰ ਹੀ ਖਰੀਦੇ ਮੈ ਤੇ ਬਲਕਿ ਦੋ ਹੀ ਲਏ ਉਹਨਾਂ ਨੇ ਜ਼ਿਆਦਾ ਹੀ ਲਏ ਸੀ, ਉਹਨਾਂ ਨੇ ਆਪਣੇ ਦੀਦੀ ਲਈ ਵੀ ਲਏ, ਆਪਣੇ ਸਾਸੂ ਮਾਂ ਲਈ ਵੀ ਲਏ।
ਓਕੇ।
ਦੀਦੀ ਅੱਗੇ ਵੀ ਮੇਰੇ ਨਾਲ ਲੈ ਕੇ ਗਏ ਸੀ, ਉਹ ਅੱਗੇ ਹੀ ਕਹਿੰਦੇ ਪਏ ਸੀ, ਕਹਿੰਦੇ ਜਾਣਾ ਨਾ, ਅਸੀ ਉਥੋਂ ਦੀ ਕੋਟਨ ਦੇ ਸੂਟ ਲਿਆਵਾਂਗੇ ਅੱਗੇ ਬੜੇ ਵਧੀਆ ਸਾਡੇ ਨਿਕਲੇ ਆ ਸੂਟ ਤੇ ਹੁਣ ਵੀ, ਹੁਣ ਵੀ ਲਵਾਂਗੇ।
ਠੀਕ ਹੈ, ਠੀਕ ਹੈ, ਮੈ ਵੀ ਚਾਰ ਸੂਟ ਲੈ ਕੇ ਆਈ, ਮਤਲਬ ਇੱਕ ਸਾਢੇ ਚਾਰ ਸੋ ਦਾ ਸੀਗਾ ਮਤਲਬ ਆਪਣੀ ਦੀਦੀ ਲਈ ਲੈ ਕੇ ਆਈਏ ਇੱਕ- ਇੱਕ- ਇੱਕ- ਇੱਕ ਆਪਣੇ ਲਈ ਮੰਮਾ ਲਈ ਇੱਕ ਮੇਰਾ ਬਹੁਤ ਵਧੀਆ ਮਿਲਿਆ, ਸਾਡੇ ਤਿੰਨ ਸੌ ਦਾ ਉਹ ਮੈ ਦਿੱਤਾ ਹੋਇਆ। ਬਣਵਾਣਾ ਕੱਲ ਮਿਲ ਜਾਣਾ ਉਹ ਵਧੀਆ ਸੂਟ ਮੈ ਫੋਟੋ ਭੇਜੂਗੀ ਤੁਹਾਨੂੰ ਜਾਂ ਓਧਰ ਕਦੀ ਆਈ ਨਾ ਫਿਰ ਪਾਊਗੀ ਆ ਕੇ
ਹਾਂ ਨਹੀ ਸੂਟ ਤੇ ਬੜੇ ਸੋਹਣੇ ਮਿਲਦੇ ਆ ਸਹੀ ਗੱਲ ਉਹ ਤੇ ਹੈ ਨਾ ਕੀ 'ਚ ਚੱਕਰ ਲੱਗੀ ਜਾਏ, ਚੱਕਰ ਲੱਗ ਜੇ, ਫ਼ੇਰ ਤੇ ਇੱਕ ਦਿਨ ਲਈ ਨੀ ਬੰਦਾ ਦੋ ਤਿੰਨ ਦਿਨ ਲਈ ਆਏ ਫਿਰ ਤੇ ਸ਼ੋਪ ਲਈ
ਹਾਂਜੀ- ਹਾਂਜੀ ਹੁਣ ਪੂਰਾ ਮਹੀਨਾ ਸ਼ੋਪ ਪੂਰਾ ਮਹੀਨਾ ਲੱਗੀ ਰਹਿੰਦੀ ਸੇਲ ਜਦੋ ਮਰਜੀ ਆਓ ਤੁਸੀ ਇੱਕ ਅੱਧਾ ਗੇਹੜਾ ਬੰਦਾ ਲਾ ਲੈਦਾ
ਹੁਣ ਤੇ ਮੈਨੂੰ ਲਗਦਾ ਸੇਲ ਓਵਰ ਹੋ ਗਈ ਹੁੰਣੀ ਆ।
ਤਾਂ ਹਾਂਜੀ ਹੁਣ ਤਾਂ ਓਵਰ ਹੋ ਗਈ ਮਈ ਤੋ ਲੈ ਕੇ ਮਤਲਬ ਅ ਜੂਨ ਦੀ ਫਸਟ ਤੱਕ ਹੁੰਦੀ ਹੈ ਬਸ
ਹਾਂ ਉਹੀ ਨਾ
ਹਾਂਜੀ-ਹਾਂਜੀ
ਹਾਂ ਅੱਗੇ ਅਸੀਂ ਉਹੀ ਦਿਨਾਂ ਚ ਆਏ ਸੀ ਤੇ ਲੈ ਕੇ ਗਏ ਸੀ ਹੁਣ ਵੀ ਉਹੀ ਦਿਨਾਂ ਚ ਆਏ ਆ ਤੇ ਤਾਂ ਵੀ ਅਸੀਂ ਲੈ ਕੇ ਆਏ ਆ। ਤੇ ਹੁਣ ਵੀ ਮਨ ਕਰਦਾ ਵਾ ਪਰ ਇਹ ਕਿ ਹੁਣ ਤੇ ਚਲੋ ਸੇਲ ਓਵਰ ਹੋ ਗਈ ਹੁੰਨੀ ਹੈ ਕਿਉਂਕਿ ਸੇਲ 'ਚ ਥੋੜ੍ਹਾ ਹੁੰਦਾ ਨਾ ਡਿਸਕਾਊਂਟ ਮਿਲਦਾ ਹੈ।
ਹਾਂਜੀ-ਹਾਂਜੀ ਸੇਲ 'ਚ ਤਾਂ ਹੀ ਇੰਨਾ ਰਸ਼ ਹੁੰਦਾ ਮਤਲਬ- ਪੈਰ ਰੱਖਣ ਨੂੰ ਜਗ੍ਹਾ ਨੀ ਹੁੰਦੀ ਸੀ ਧੱਕੇ ਮਾਰ-ਮਾਰ ਕੇ ਜਨਾਨੀਆਂ ਸੂਟ ਕੱਢਦੀਆਂ ਆ,
ਸਹੀ ਗੱਲ ਲੇਡੀਜ਼ ਨੂੰ ਹੋਰ ਕੀ ਚਾਹੀਦਾ ਸੂਟ ਹੀ ਤੇ ਚਾਹੀਦੇ ਹੁੰਦੇ ਨੇ।
ਹੋਰ-ਹੋਰ। ਮੈ ਗਈ ਮੈ ਤਾਂ ਬਰਾਵਾ ਮੈ ਕਿਹਾ ਇਹ ਕੀ ਚੱਕਰ ਆ ਇਹ ਇਥੇ ਜਨਾਨੀਆਂ
ਸਹੀ ਗੱਲ ਨਹੀ ਹੁਣ ਬ ਅੱਗੋ ਦੀਦੀ ਦੇ ਬੇਟੀ ਦਾ ਵਿਆਹ ਆਣਾ ਨਾ, ਤੇ ਫ਼ੇਰ ਤੁਹਾਡੇ ਉਧਰ ਦੇਖਾਂਗੇ ਆਵਾਂਗੇ। ਤੋਹੀ ਲਵਾਂਗੇ ਕੋਈ ਪਾਰਟੀ ਵਅਰ ਸੂਟ ਵੀ ਲੈਣੇ ਹੋਣਗੇ ਤੇ
ਹਾਂਜੀ- ਹਾਂਜੀ ਬਿਲਕੁਲ- ਬਿਲਕੁਲ ਇੱਧਰੋ ਹੀ ਲਈਓ ਇੱਧਰ ਸਾਡੇ ਬਾਜ਼ਾਰ ਆ ਨਾ ਇੱਕ ਪੀਰਮੰਜੀ ਸ਼ਾਹ ਬਾਜ਼ਾਰ, ਉੱਥੋਂ ਬਹੁਤ ਸੋਹਣੀਆਂ ਚੀਜ਼ਾਂ ਮਿਲ ਜਾਂਦੀਆਂ।
ਹਾਂ ਨਾਲੇ ਪਤਾ ਕੀ ਤੁਹਾਡੇ ਤਾਂ ਤੁਹਾਡੇ ਨਾਲ ਜਾਵਾਂਗੇ ਨਾ ਤੇ ਚਲੋ ਅੱਜ ਕੱਲ ਦੀ ਕੁੜੀਆਂ ਨਾਲ ਥੋੜਾ ਜਿਆਦਾ ਵਧੀਆ, ਵਧੀਆ ਸੂਟ ਖਰੀਦੇ ਜਾਂਦੇ ਨੇ, ਕਿਸੇ ਦੀ ਚੁਆਇਸ ਦਾ ਵੀ ਫ਼ਰਕ ਪੈ ਜਾਂਦਾ ਨਾ ਇੱਕ ਦੂਜੇ ਦੀ ਸਲਾਹ ਵੀ ਹੋ ਜਾਂਦੀ ਹੈ।
ਪੇਸਟਲ ਕਲਰ ਨਿਊਡ ਕਲਰ ਚੱਲਦੇ ਪਏ ਅੱਜ ਕੱਲ ਉਹ ਕਲਰ ਨਹੀ ਚੱਲਦੇ ਪਹਿਲੇ ਵਾਲੇ
ਸਹੀ ਗੱਲ ਹੈ
ਅੱਜ-ਕੱਲ੍ਹ ਬਰਾਾਈਡਲ ਵੀ ਉਹੀ ਨਿਊਡ ਕਲਰ
ਮੈਂ ਉਹੀ ਸੋਚਦੀ ਮੈਂ ਕਿਹਾ ਹੁਣਨਾ ਆਪਣੇ ਸ਼ਹਿਰ ਤੋਂ ਨੀ ਮਤਲਬ ਖ਼ਰੀਦਣਾ, ਤੇ ਜਾਂ ਉਹਨਾਂ ਦੇ ਸ਼ਹਿਰ ਹੀ ਜਾਵਾਂ।
ਵੈਸੇ ਅੰਮ੍ਰਿਤਸਰ ਵੀ ਮਤਲਬ ਉੱਥੋਂ ਵੀ ਵਧੀਆ ਮਿਲ ਜਾਂਦੇ ਗੋਲਡਨ ਟੈਂਪਲ ਵੱਲੋਂ ਵੀ। ਜਿੱਦਾਂ ਉੱਧਰ-
ਹਾਂ ਹੈਗੇ- ਤੇ ਅੰਮ੍ਰਿਤਸਰ ਹਾਂ ਅੰਮ੍ਰਿਤਸਰ ਵੀ ਜਿਹਨੂੰ ਪੂਰਾ ਮਤਲਬ ਭੇਤ ਨਾ ਉਹ ਵੀ ਉੱਥੇ ਵੀ ਕੱਪ- ਕੱਪੜਾ ਮਾਰਕੀਟ ਬਹੁਤ ਹੈਗੀ।
ਹਾਂਜੀ-ਹਾਂਜੀ, ਕਿਉਂਕਿ ਏਧੇ ਸਾਡੇ ਜੇ ਜਿਹੜੇ ਇੱਧਰ ਦੇ ਆ ਨਾ- ਉਹ ਉੱਧਰ ਹੀ ਲੈ ਕੇ ਜਾਂਦੇ ਆ ਮਤਲਬ ਉੱਧਰੋਂ ਹੀ ਲੈ ਕੇ ਆਉਦੇ ਮਾਲ-ਮੂਲ ਲੁਧਿਆਣਾ ਹੋ ਗਿਆ ਉੱਧਰੋਂ। ਅੰਮ੍ਰਿਤਸਰ ਹੋ ਗਿਆ।
ਅੱਛਾ ਮਤਲਬ- ਹਾਂ ਅੰਮ੍ਰਿਤਸਰ ਵੀ ਬੜੀ ਮਾਰਕੀਟ ਹੈ ਤੇ ਗੱਲ ਤੁਹਾਡੀ ਸਹੀ ਹੈ ਤੇ ਇਹ ਨਾ ਕਿ ਜਿਹਨੂੰ- ਪਤਾ ਏ। ਜਿਹਨੂੰ ਨਹੀਂ ਪਤਾ ਉਹਦੇ ਲਈ ਨਹੀਂ ਹੈ, ਭੇਤ ਵਾਲਾ ਬੰਦਾ- ਹਾਂ ਭੇਤ ਵਾਲਾ ਬੰਦਾ ਹੀ ਲੈ ਸਕਦਾ।
ਹਾਂਜੀ ਹਾਂਜੀ ਚਲੋ ਆਈਓ ਫਿਰ।
ਹਾਂਜੀ ਹਾਂਜੀ ਜ਼ਰੂਰ ਜ਼ਰੂਰ ਆਵਾਂਗੇ ਆਵਾਂਗੇ ਤੁਸੀਂ ਸਾਡੇ ਵੇਟ ਰੱਖੋ ਅਸੀਂ ਜ਼ਰੂਰ ਪਹੁੰਚਾਂਗੇ।
ਪੂਰਾ ਇੰਤਜ਼ਾਰ ਆ ਜੇ ਜ਼ਰੂਰ ਆਓ ਜਲਦੀ।
ਚਲੋ ਜੀ ਠੀਕ ਹੈ ਜੀ ਓਕੇ ਓਕੇ ਬਾਏ।
ਬਾਏ-ਬਾਏ।